ਹ
ਸਤਿ ਸ੍ਰੀ ਅਕਾਲ ਜੀ, ਜੀ,
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਮੈਂ ਵਧੀਆ ਤੁਸੀਂ ਦੱਸੋ ਘਰ ਤਾਂ ਸਭ ਵਧੀਆ ਹੈਗਾ
ਹਾਜੀ ਵਧੀਆ ਠੀਕ ਠਾਕ ਤੁਸੀ ਦੱਸੋ ਕੀ ਕਰ ਰਹੇ ਸੀ। ਹੈਲੋ, ਹਾਂਜੀ। ਜੀ ਮੈਂ ਪੁੱਛ ਰਹੀ ਹਾਂ ਕੀ ਕਰ ਰਹੇ ਸੀ ਤੁਸੀਂ,
ਮੈਂ ਤਾਂ ਬਸ ਐਸੀ ਬੈਠੀ ਸੀ ਸੋਚਿਆ ਤੈਨੂੰ ਫੋਨ ਕਰਕੇ ਕੁੱਝ ਗੱਲਾਂ ਕਰਨਾ,
ਚਲੋ ਵਧੀਆ ਕਿਤਾਂ ਮੈਂ ਵੀ ਫਰੀ ਬੈਠੀ ਸੀ। ਤੇ ਮੈਂ ਵੀ ਸੋਚ ਹੀ ਰਹੀ ਸੀ ਕੁੱਛ ਕਰੀਏ ਕੁਛ ਗੱਲਾਂ ਗੁਲਾ ਕਰੀਏ ਕਿਸੇ ਨਾਲ
ਹਾਂਜੀ ਸੁਬਾਹ ਕਿੰਨੇ ਵਜੇ ਉੱਠਦੀ ਹੈ।
ਮੈਂ ਬਸ ਉੱਠ ਜਾਂਦੀ ਹਾਂ ਸੱਤ ਸਾਢੇ ਸੱਤ ਉੱਠ ਜਾਂਦੀ ਹਾਂ।
ਵਧੀਆ ਹੈਗਾ, ਮੈਂ ਤਾਂ ਬੱਚਿਆਂ ਦੀ ਛੁੱਟੀਆਂ ਜ ਜਬ ਸੇ ਪੜ੍ਹੀ ਹੈਗੀ ਨਾ। ਉੱਠਣੇ ਨਾ ਇਹਨਾਂ ਨੇ ਉੱਠਣਾ ਨਾ ਤ ਮੁਝੇ ਉੱਠਣੇ ਦੇਣਾ ਹੈ।
ਅੱਛਾ,
ਹਾਂਜੀ ਸਕੂਲ, ਟਾਈਮ ਤੋਂ ਸੁਬਾਹ ਸੁਬਾਹ ਉਠ ਜਾਨੇ ਆ ਪਾਜ ਵਜੇ ਤੋਂ ਆਪ ਛੁੱਟੀਆਂ ਤੋਂ ਕੋਈ ਸ਼ਡਿਊਲ ਹੀ ਨੀ ਰਹਨਾ ਨਾ ਐਕਸਰਸਾਈਜ਼ ਹੋ ਜਾਂ ਹੈ ਨਾ ਕੁਛ ਹੋ ਕੁਛ ਹੋ ਪਾ ਰਿਹਾ ਹੈ।
ਐਕਸਸਾਈ ਸਹੀ ਗੱਲ ਹੈ ਬਿਲਕੁਲ ਨਹੀਂ ਕਰ ਪਾ ਰਹੀ ਪਹਿਲੇ ਤਾਂ ਕਿਸੀ ਸੱਤ ਵਜੇ ਹੁਣ ਜੇ ਪਹਿਲੇ ਸਕੂਲ ਬੱਚਿਆਂ ਨੂੰ ਭੇਜਣਾ ਹੁੰਦਾ ਸੀ ਨਾ ਤੇ ਛੇ ਸਾਢੇ ਛੇ ਉੱਠ ਜਾਂਦੇ ਸੀ। ਉਹਨਾ ਦੇ ਟਿਫਨ ਵਗੈਰਾ ਰੈਡੀ ਕਰਕੇ ਸੱਤ ਵਜੇ ਸਕੂਲ ਭੇਜ ਕੇ ਨਾ ਤੇ ਆਪਣਾ ਯੋਗ ਬਸ ਚਲੀ ਜਾਂ ਸੀ ਫਿਰ ਸੋਸਾਇਟੀ ਚ ਯੋਗਾ ਕਲਾਸ ਹੈ
ਹਾਂਜੀ-ਹਾਂਜੀ, ਨਹੀਂ-ਨਹੀਂ, ਐਕਸਰਸਾਈਜ਼ ਤੋਂ ਆਪਣੀ-ਆਪਣੀ, ਜ਼ਿੰਦਗੀ ਦੀ ਬਹੁਤ ਜ਼ਰੂਰੀ ਹਿੱਸਾ ਹੈਗਾ ਰੋਜ਼ ਥੋੜੀ ਬਹੁਤ ਐਕਸਸਾਈਜ਼ ਕਰਨ ਨਾਲ ਆਪਣੀ ਬੋਡੀ ਤੰਦਰੁਸਤ ਰਹਿੰਦੀ ਹੈ ਦਿਮਾਗ ਵੀ ਫਰੈਸ਼ ਰਹਿੰਦਾ ਹੈ ਕਿਤਨਾ
ਹਾਂ ਸਹੀ ਗੱਲ ਹੈ, ਪਰ ਇਹ ਐਕਸਰਸਾਈਜ਼ ਤੇ ਅਸੀਂ ਕਰਦੇ ਹੀ ਸੀ ਯੋਗਾ ਕਲਾਸ ਜਾਂਦੀ ਸੀ, ਇਹ ਕਿ ਜਦੋਂ ਦੀ ਛੁੱਟੀਆਂ ਹੋਈਆਂ ਨਾ ਬੱਚਿਆਂ ਦੀਆਂ। ਕੁੱਛ ਉੱਠਨ ਚ ਲੇਟ ਹੋ ਗਈ ਬੈਠਣ ਚ ਲੇਟ ਹੋ ਗਈ ਫੇਰ ਉੱਠਦਿਆਂ ਨਾਲ ਹੀ। ਬ੍ਰੇਕਫਾਸਟ ਰੈਡੀ ਕਰੋ ਸਬ ਦਾ।
ਬ੍ਰਕਫਾਸਟ ਹਾਂਜੀ-ਹਾਂਜੀ, ਸਭ ਕੁਛ ਤੋਂ ਲੇਟ ਹੋ ਜਾਂਦਾ ਹੈ ਤੇ ਉਸ ਕਰਕੇ ਟਾਈਮ ਹੀ ਨੀ ਲੱਗਦਾ ਫਿਰ ਆਪਣੇ ਹਾਂ ਹਸਬੈਂਡ ਨੂੰ ਮੈਂ ਤੋਂ ਆਫਿਸ ਭੇਜ ਗਿਆ ਸੀ ਤੇ ਉਸਦੇ ਬਾਅਦ ਤੋਂ ਫਿਰ ਅੱਛਾ ਲੱਗਦਾ ਹੈ ਥੱਕੀ ਗਈ ਆ ਮੈਂ ਤਾਂ ਨਾ ਧੋ ਕੇ ਖੁਦ ਹੀ ਸੋ ਜਾਂਦੀ ਹਾਂ।
ਹਾਂ, ਹਾਂ ਸਹੀ ਗੱਲ ਐ ਬਿਲਕੁਲ ਹੋ ਨੀ ਪਾਂਦੀ ਨਾ ਐਕਸਰਸਾਈਜ਼ ਰਹਿ ਜਾਂਦੀ ਆ। ਮੈਂ ਵੀ ਸੋਚ ਰਹੀ ਹਾਂ ਰੀਜੁਇਨ ਕਰਦੇ ਹਾਂ। ਤੁਸੀਂ ਏਧਰ ਸਾਡੀ ਸੋਸਾਇਟੀ ਚ ਆ ਜਾਓ, ਕਿਉਂਕਿ ਸ਼ਾਮ ਨੂੰ ਵੀ ਇੱਕ ਬੈਚ ਲਗਦਾ ਹੈ।
ਨਾ, ਨਾ ਅਸੀਂ ਤਾਂ ਸ਼ਾਮ ਨੂੰ ਹੀ ਵਾਲਾ ਬੈਚ ਜੁਆਇਨ ਕਰਾਂਗੇ ਸਾਤ ਐਕਸਰਸਾਈਜ਼ ਕਰ ਲਾਂਗੇ ਤਾਂ ਆਪ ਆਪਣੀ ਰੋਜ਼ ਕੀ ਰੋਜ਼ ਗੱਲਾਂ ਵੀ ਹੋ ਜਾਂਦੀਆਂ, ਔਰ ਮਨ ਵੀ ਲੱਗ ਜਾਂਦਾ ਹੈ।
ਜੀ ਹਾਂਜੀ ਸ਼ਾਮ ਨੂ ਬੈਚ ਲਗਦਾ ਔਰ ਕੀ ਆ ਕੁਛ ਆਪਣਾ ਫ੍ਰੈਂਡ ਸਰਕਲ ਬਣੇਗਾ, ਥੋੜਾ ਅਛਾ ਰਹਿੰਦਾ ਆ ਫਰੈਂਡਸ ਨਾਲ ਜਾਣਾ।
ਹਾਂਜੀ, ਅੱਜ-ਕੱਲ ਦੇ ਟਾਈਮ ਤੋਂ ਤੁਸੀਂ ਵੇਖੋ ਹਰ ਲੋਕ ਕਿ ਮੋਬਾਇਲ ਟੀ ਵੀ ਕੰਪਿਊਟਰ ਦੇ ਸਾਹਮਣੇ ਬੈਠ ਕੇ ਟਾਈਮ ਸਪੈਂਡ ਕਰਦੇ ਨੇ ਉਹਨਾਂ ਦੀ ਫਿਜ਼ਕਲ ਐਕਟੀਵਿਟੀ ਬਹੁਤ ਘੱਟ ਹੋ ਗਈ ਹੈ, ਜਿਸ ਕਰਕੇ ਨਾ ਥੋੜੀ ਜਿਹੀ ਐਕਸਰਸਾਇਜ ਆਪਣੀ ਰੂਟੀਨ ਵਿੱਚ ਸ਼ਾਮਿਲ ਕਰੀਏ। ਅਪਣਾ ਈ ਕਿੰਨੀ ਪ੍ਰੋਬਲਮ ਬੜ ਗਈਆਂ ਨੇ।
ਹਾਂ ਸ਼ਰੀਰ ਗੇਨ ਹੋ ਰਿਹਾ ਏ, ਵੇਟ ਗੇਨ ਹੋ ਰਿਹਾ ਏ। ਹੋਰ ਜੈਂਟਸ ਬੈਕ ਪੇਨ ਦੀ ਲੇਡੀ ਨੂੰ ਤੇ ਜਿਆਦਾਤਰ ਬੈਕ ਪੇਨ ਦੀ ਪ੍ਰੋਬਲਮ ਰਹਿੰਦੀ ਹੀ ਐ।
ਹਾਂਜੀ ਤੇ ਮੈਂ ਤਾਂ ਇਹੀ ਕਹਿਣੀ ਹਾਂ ਚਾਹੇ ਤੀਸ ਮਿੰਟ ਹੋ ਚਾਹੇ ਪੰਦਰਾਂ ਮਿੰਟ ਤੁਸੀਂ ਪੰਦਰਾਂ ਮਿੰਟ ਨਿਕਾਲ ਕੇ ਸੁਬਾਹ ਇੱਕ ਐਕਸਰਸਾਈਜ਼ ਤਾਂ ਤੁਸੀਂ ਕਰ ਹੀ ਲਿਓ ਤੇ ਕਿਉਂ ਸਾਡੀ ਇਮਿਊਨਿਟੀ ਵੀ ਸਟਰੋਂਗ ਹੁੰਦੀ ਐ, ਜਿਹਦੇ ਨਾਲ ਸਾਰੀ ਬਿਮਾਰੀਆਂ ਤੋਂ ਬਚ ਸਕਦੇ ਹਾਂ।
ਹਾਂ ਸਹੀ ਗੱਲ ਹੈ ਥੋੜਾ ਫਿਟਨੈਸ ਰਹਿੰਦੀ ਐ, ਫਲੈਕਸੀਬਲ ਰਹਿੰਦੇ ਅਗਰ ਮੋਰਨਿੰਗ ਚ ਕਰਦੇ ਹਾਂ ਸਾਰਾ ਦਿਨ ਫਿਟ ਰਹਿੰਦਾ ਆਪਣਾ ਵੀ ਆਪਾਂ ਖੁਦ ਵੀ ਫਿਟ ਰਹਿੰਦੇ ਆਂ।
ਸੁਬਾਹ-ਸੁਬਾਹ ਦਾ ਰੂਟੀਨ ਬਣ ਜਾਂਦਾ ਐ, ਔਰ ਉੱਪਰ ਸ ਫਿਰ ਆਪਣੀ ਬੋਡੀ ਠੀਕ ਰਹਿੰਦੀ ਹਾਂ ਅਸੀਂ ਰੋਜ਼ ਵਿੱਚ ਜ ਹੈਲਥ ਪ੍ਰੋਬਲਮ ਕਿੰਨੀਆਂ ਹੈਲਥ ਪ੍ਰੋਬਲਮਸ ਹੁੰਦੀਆਂ ਨੇ ਉਸਕੀ ਦਵਾਈਆਂ ਲੈਂਨੇ ਹ ਨੇ ਬਲੱਡ ਸਾਰੀ ਰਿਲੇਸ਼ਨਦੀ ਡਾਇਬਟੀਜ਼ ਬੀ ਪੀ ਦੀ ਕਿੰਨੀਆਂ ਦਵਾਈਆਂ ਹੁੰ ਲੈਨੇ ਲੈਣੇ ਆ ਤੁਸੀਂ ਰੋਜ਼ ਐਕਸਰਸਾਈਜ਼ ਕਰੋ ਜੋਗਿੰਗ ਕਰੋ, ਵੋਕਿੰਗ ਕਰੋ, ਸਾਈਕਲਿੰਗ ਕਰੋ। ਜਿੰਨੇ ਜੇ ਆਪਣੀ ਬੋਡੀ ਨੂੰ ਐਕਟਿਵ ਰੱਖਦੀਆਂ ਨੇ ਮਸਲਸ ਨੂੰ ਵੀ ਸਟਰੋਂਗ ਬਣਾਂਦੀਆਂ ਤੇ ਬਿਮਾਰੀਆਂ ਵੀ ਨਹੀਂ ਲੱਗਦੀਆਂ। ਔਰ ਸਭਸੇ ਵੱਡੀ ਬਾਤ ਤੋਂ ਡਾਇਜੈਸਟਿਵ ਸਿਸਟਮ ਕਿੰਨਾ ਠੀਕ ਹੁੰਦਾ ਐ, ਕੋਈ ਦਵਾਈ ਨੀ ਖਾਣੀ ਪੜਦੀ ਐ।
ਬਿਲਕੁਲ ਸਹੀ ਗੱਲ ਹੈ। ਉਹੀ ਮੈਂ ਕਹਿ ਰਹੀ ਸੀ। ਕੀ ਅ ਕੀ ਆਪਣਾ ਤੇ ਰੂਟੀਨ ਸੀ ਡੇਲੀ ਦਾ ਛੁੱਟੀਆਂ ਪੈਣ ਕਰਕੇ ਰਹਿ। ਗਿਆ ਤੇ, ਯੋਗਾ ਯੋਗਾ ਵੀ ਬੈਸਟ ਰਹਿੰਦੀ ਹੈ ਯੋਗਾ ਕਰੀਏ ਨਾ ਅਸੀਂ ਯੋਗਾ ਚ ਕਪਾਲ ਬਾਤੀ ਕਰੀਏ। ਅਨਲੋਮ ਵਿਲੋਮ ਕਰੀਏ ਉਹਦੇ ਨਾਲ ਵੀ ਪੇਟ ਦੀ ਜੋ ਵੀ ਪੇਟ ਦੀ ਪ੍ਰੋਬਲਮਸ ਹੁੰਦੀਆਂ ਨੇ ਉਹ ਸੋਲਵ ਰਹਿੰਦੀਆਂ ਨੇ ਪੇਟ ਖਰਾਬ ਹੁੰਦਾ ਡਾਇਜੇਸ਼ਨ ਖਰਾਬ ਹੁੰਦਾ, ਇਹਦੇ ਚ ਬਹੁਤ ਹੈਲਪ ਫੁੱਲ ਹੈ ਅਨੁਲੋਮ ਬਿਲੋਮ ਔਰ ਕਪਾਲ ਬਾਤੀ ਉਹਦੇ ਉਹਦਾ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਸਾਡਾ ਵੇਟ ਲੂਜ ਰਹਿੰਦਾ ਹੈ ਪੇਟ ਜਿਹੜਾ ਫੁਲਿਆਂ ਦਾ ਹੁੰਦਾ ਹੈ ਤੇ ਉਹ ਅੰਦਰ ਚਲਾ ਜਾਂਦਾ ਹੈ।
ਹਾਂਜੀ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਕੀਤੀ ਅੱਜ ਕੱਲ ਤੁਸੀਂ ਵੇਖੋ ਕਿੰਨਿਆਂ ਦੇ ਬੱਚੇ ਹੈਗੇ ਕਿੰਨੇ ਵੱਡੇ ਹੈਗੇ ਜੋ ਆਪਣੇ ਆਪਣੇ ਜਿੰਮ ਨੂੰ ਜਾ ਜਾ ਕੇ ਵੇਟ ਲੂਜ ਔਰ ਵੇਟ ਗੇਨ ਕਰਦੇ ਆ। ਤੁਸੀਂ ਘਰ ਦਾ ਖਾਣਾ ਖਾਓ ਤੁਸੀਂ ਐਕਸਰਸਾਈਜ਼ ਕਰੋ ਤੁਹਾਡਾ ਵੇਟ ਔਰ ਗੇਨ ਵੈਸੇ ਹੋ ਜਾਣਾ ਹੈ ਜੋ ਵੀ
ਹਾਂ ਬਿਲਕੁਲ ਸਹੀ ਗੱਲ ਹੈ ਘਰ ਦਾ ਨੈਚੁਰਲ ਹੈਗੇ ਬਾਹਰ ਦੇ ਸਪਲੀਮੈਂਟ ਜਿਹੜੇ ਲੈਂਦੇ ਨੇ ਪ੍ਰੋਟੀਨ ਸ਼ੇਕ ਹੋਗ ਹੋ ਗਿਆ ਕੁਛ ਹੋ ਗਿਆ।
ਹਾਂਜੀ,
ਅੱਛਾ ਨਹੀਂ ਹੁੰਦਾ ਆਪਣੀ ਬੋਡੀ ਵਾਸਤੇ ਜਦ ਤੱਕ ਅਸੀਂ ਲਵਾਂਗੇ ਉਹ ਬੋਡੀ ਫਿਟ ਘੱਟ ਰਹੇਗੀ ਜਿਹੜੇ ਚ ਅਸੀਂ ਲੈਣਾ ਛੱਡ ਦੇਵਾਂਗੇ ਤੇ ਬੋਡੀ ਫੇਰ ਉਓਦਾਂ ਹੀ ਜਿੱਦਾਂ ਦੀ ਅਸੀਂ ਸਟਾਰਟ ਤੋਂ ਅਸੀਂ ਬੋਡੀ ਫਿਟਿੰਗ ਚ ਲੈਣੀ ਸਟਾਰਟ ਕੀਤੀ ਸੀ ਬੋਡੀ ਅਗਰ ਸਪਲੀਮੈਂਟ ਲੈਣਾ ਛੋਡ ਦੇਵਾਂਗੇ ਨਾ ਤੇ ਬੋਡੀ ਫੇਰ ਉਵੇਂ ਹੀ ਰਹੇਗਾ ਇਸ ਤੋਂ ਅੱਛਾ ਹੈ ਕਿ ਨੈਚੁਰਲ ਫੂਡ ਖਾਓ।
ਬਿਲਕੁਲ ਤੁਸੀਂ ਘਰ ਦਾ ਖਾਣਾ ਖਾ ਲਿਓ ਫਾਸਟ ਫੂਡ ਨਾ ਖਾਓ ਬਾਹਰ ਕ ਤੁਹਾਡਾ ਵੈਸੇ ਹੀ ਤੁਸੀਂ ਫਿਟ ਰਹਿੰਦੇ ਹੋ ਇੱਕਦਮ
ਹਾਂ ਥੋੜਾ ਆਪਣਾ ਆਪਣੀ ਡਾਇਟ ਨੂੰ ਇਸ ਤਰ੍ਹਾਂ ਦਾ ਕਰਲੋ ਨਾ ਕਿ ਫੂਡ ਅਗਰ ਪ੍ਰੇਵਿੰਗ ਹੋ ਵੀ ਰਹੀ ਹੈ ਵੀਕ ਚ ਇੱਕ ਵਾਰੀ ਖਾ ਲਓ ਥੋੜਾ ਆਪਣਾ ਹੀ ਡਾਇਟ ਨੂੰ ਏਦਾਂ ਦਾ ਰੱਖੋ ਵੀਕ, ਚ ਇੱਕ ਵਾਰੀ ਖਾ ਲੀ ਤੇ ਅਗਰ ਔਰ ਸਵੇਰੇ, ਥੋੜਾ ਬ੍ਰੇਕਫਾਸਟ ਹੈਲਦੀ ਕਰਲੋ ਐਗ ਹੋ ਗਿਆ। ਔਰ, ਐਗ ਹੋ ਗਿਆ ਮਿਲਕ ਹੋ ਗਿਆ ਹੋਰ ਕੀ ਕਹਿੰਦੇ ਨੇ ਓਮਲੇਟ ਬਣਾ ਲਿੱਤਾ ਚੀਲਾ ਬਣਾ ਲਿੱਤਾ ਥੋੜਾ ਅਗਰ
ਮੈਂ ਵੀ ਆਪਣੇ ਬੱਚਿਆਂ ਨੂੰ ਬਾਅਦ ਤਾਂ ਕੋਈ ਸਮਾਨ ਹੀ ਨੀ ਦੇਣੀ ਆ ਮੈਂ ਤਾਂ ਸਾਰਾ ਘਰ ਤੇ ਘਰ ਬਣਾ ਕੇ ਸਾਰਾ ਸਮਾਨ ਦੇਣੀ ਹਾਂ। ਚਾਹੇ ਉਹ ਆਈਸ ਕਰ੍ਰੀਮ ਹੋ ਜਾਂ ਫਲੂਦਾ ਉਹ ਇਹਨਾਂ ਦੀ ਕਿੰਨੀ ਚੀਜ਼ਾਂ ਹੁੰਦਾ ਵੋ ਫਲ ਹੋ ਗਿਆ ਭੈਣ ਕਿਹੋ ਗਿਆ ਮੈਂ ਤਾਂ ਇਹਨਾਂ ਨੂੰ ਘਰ ਤਾਂ ਬਣਾ ਕੇ ਈ ਦਿੰਨੇ ਹਾਂ ਮੈਂ ਕਿਹਾ ਬਾਹਰ ਤੁਸੀਂ ਨਾ ਈਂ ਖਾਓ ਤੋਂ ਵਧੀਆ ਹੈਗਾ। ਕਿਉਂਕਿ ਪਾਰ ਤੋਂ ਪਤਾ ਵੀ ਨੀਂ ਲੱਗਦਾ ਕਿਸ ਕਿਸ ਤੇਲ
ਸਹੀ ਗੱਲ ਐ। ਹਾਂ, ਤੇਲ ਤੇ ਉਹ ਤੇੂਜ ਰੂਜ ਕਰਦੇ ਨੇ ਤੇ ਆੱਅਲ ਰੈਸੰਡ ਹੋ ਜਾਂਦਾ ਐ। ਉੱਥੇ ਸਾਡੇ ਲਈ ਗ੍ਰੀਸ ਹੀ ਐ। ਬੋਡੀ ਗ੍ਰੀਸ ਹੀ ਜਾ ਰਹੇ ਕਿਸਮ ਦਾ ਅਗਰ ਓਇਲ ਨੂੰ ਰੀਯੂਜ ਕਰੋ ਨਾ ਬਾਰ-ਬਾਰ ਤੇ ਉਹ ਸਾਡੀ ਬੋਡੀ ਚ ਗ੍ਰੀਸ ਜਾ ਰਿਹਾ ਅਸੀਂ ਕੁਛ ਅੱਛਾ ਖਾਏ ਨੀਂ ਰੇ।
ਹਾਂਜੀ, ਹਾਂਜੀ। ਮੈਂ ਵੀ ਉਹੀ ਕਹਿ ਰਿਹਾ ਸੀ ਉਹਨਾਂ ਨੂੰ ਕਿ ਤੁਸੀਂ ਬਾਹਰ ਦਾ ਨਾ ਖਾ ਲਿਓ
ਸਾਨੂੰ ਹਾਰਨਾ ਪੈਂਦਾ, ਬੱਚਾ ਜਿੱਦ ਕਰ ਲੇ ਨਈਂ ਮੈਂ ਲੈਣਾ ਈ ਏਹ ਚੀਜ਼ ਫਿਰ ਉਹ ਸਾਨੂੰ ਦਿਲਾਣੀ ਪੈਂਦੀ ਐ। ਕਿਸੇ ਵੇਲੇ ਬਾਹਰ ਚਲੇ ਜਾਓ
ਚੀਜ਼ ਨੂੰ ਲਿਮਿਟ ਨਾ ਕਰਨਾ ਸਿੱਖਣਾ ਪੈਂਦਾ ਐ, ਕਿਉਂਕਿ ਅੱਜ ਕੱਲ ਦੇ ਬੱਚੇ ਤਾਂ ਸੁਣਦੇ ਨੀਂ ਹੈਗੇ, ਸਾਨੂੰ ਹੀ ਸਟ੍ਰਿਕ ਹੁੰਦਾ ਪੈਣਾ ਤਾਂ ਕਿ ਸਾਡੀ ਗੱਲ ਸੁਣ ਲਏ ਔਰ ਸਾਡੀ ਸਾਰੀ ਬਾਤ ਮਾਣ ਕੇ ਦੇਖੋ ਕੁਛ ਨਾ ਕੁਛ ਤੋ ਆਪਣੇ ਬੱਚੇ ਤਾਂ ਹੈਗੇ ਹੀ। ਆਪਣੇ ਬੱਚੇ ਆ ਦੀ ਦੋ ਸਿਹਤ ਹਮੇਂ ਸਹੀ ਰੱਖਣੀ ਹੈਗੀ ਨਾਂ
ਹਾਂਜੀ। ਉਹ ਤਾਂ ਸਾਨੂੰ ਹੀ ਦੇਖ
ਹਰ ਚੀਜ਼ ਤੁਸੀਂ ਲਿਮਿਟ ਤੇ ਕਰੋ ਬਾਹਰ ਕ ਰਹੇ ਹੋ ਤੁਸੀਂ ਲਿਮਿਟ ਤੇ ਖਾਓ ਦੇ ਮਹੀਨੇ ਮੇਂ ਇੱਕ ਦੋ ਵਾਰ ਤੋਂ ਫਿਰ ਵੀ ਚੱਲਦਾ ਐ, ਪਰ ਰੋਜ਼-ਰੋਜ਼ ਤਾਂ ਹੈਗਾ ਨੀਂ ਨਾਂ। ਕਿਂਉਕਿ ਫਿਰ ਡਾਇਜੈਸ਼ਨ ਖ਼ਰਾਬ ਹੁੰਦਾ ਐ। ਤੁਸੀਂ ਵੇਖੋ ਅੱਜ-ਕੱਲ੍ਹ ਤੋਂ ਸਾਰੇ ਹੀ ਬਹੁਤ ਛੋਟੇ-ਛੋਟੇ ਬੱਚਿਆਂ ਨੇ ਹੋਸਪਿਟਲ ਤੋਂ ਬੈਠੇ ਆਪਣੇ ਪੇਟ ਲੈ ਕੇ ਕੀ ਸਾਡੇ ਇਮਿਊਨ ਸਿਸਟਮ ਨੀ ਠੀਕ ਆ, ਸਾਡੀ ਇਹ ਆਤਮੇ ਪ੍ਰੋਬਲਮ ਹੈਗੀ, ਹਾਂਜੀ, ਇੰਸਟ ਇੰਟਸਟਾਈਨ ਤੋਂ ਕਿੰਨੀ ਪ੍ਰੋਬਲਮ ਹੋ ਜਾਂਦੀ ਐ ਨਾਂ। ਇਸ ਕਰਕੇ ਇਹ ਚੀਜ਼ ਫਿਰ ਆਪਣੀ ਕਸਾਈਜ਼ ਵੀ ਲਾਗੂ ਹੋਈ ਜਾਣੀ ਐ। ਕਿ ਜੇ ਬਿਨਾਂ ਰੈਸਟ ਜੋ ਲਗਾ ਤਾਰ ਕਸਰਤ ਕਰੀਏ ਜਾਂ ਗ਼ਲਤ ਤਰੀਕੇ ਨਾਲ ਕਰੀਏ ਤਾਂ ਨਾ ਸਾਡੀ ਬੋਡੀ ਨੂੰ ਵੀ ਨੁਕਸਾਨ ਵੀ ਪਹੁੰਚ ਪਹੁੰਚਾਣਾ ਪਹੁੰਚਾ ਸਕਦੀ ਐ।
ਬੱਚੇ ਨੇਂ ਦੋ ਵੱਡੇ ਨੇਂ, ਅਸੀਂ ਬੱਚਿਆਂ ਨੂੰ ਵੀ ਨਾਲ ਬਿਠਾ ਕੇ ਕਰ ਸਕਦੇ ਹਾਂ ਬੱਚਾ ਵੀ ਫਿਟ ਰਹੇਗਾ। ਅਸੀਂ ਵੀ ਫਿਟ ਥੋੜਾ ਹੱਸਣਾ, ਖੇਲਣਾ ਹੋ ਜਾਏਗਾ ਬੱਚਿਆਂ ਨਾਲ। ਬਿਲਕੁਲ ਸਹੀ ਗੱਲ ਐ। ਹਾਂਜੀ।
ਉਹ ਮਸਲ ਬੋਡੀ ਸਟ੍ਰੇਨ ਕਿੰਨੀਆਂ ਹੋ ਜਾਣੀਆਂ ਜ਼ਿਆਦਾ ਐਕਸਰਸਾਈਜ਼ ਤੋਂ ਮੈਂ ਤਾਂ ਇਹੀ ਕਹਿਣੀ ਆਂ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਤੀਸ ਮਿੰਟ ਪੰਜ ਮਿੰਟ ਦਾ ਬਰੇਕ ਜ
ਅਬ ਨਈਂ ਅਗਰ ਅਸੀਂ ਦਿਨ ਚ ਹੀ ਥੋੜ੍ਹੀ ਜਿਹੀ ਕਰ ਰਹੇ ਹ ਵੀਹ ਪੱਚੀ ਮਿੰਟ ਤੀਹ ਮਿੰਟ ਬਹੁਤ ਏ।
ਬਹੁਤ ਹੈਗੀ। ਔਰ ਉਸ ਤੋਂ ਪਹਿਲੇ ਪੰਜ ਮਿੰਟ ਤਾਂ ਵਾਰਮਅਪ ਕਰ ਲਿਓ, ਤਾਂ ਕਿ ਤੁਹਾਡੀ ਬੋਡੀ ਖੁੱਲ ਜਾਏ।
ਹਾਂਜੀ ਸਹੀ ਗੱਲ ਹੈ।
ਔਰ ਇਹੀ ਗੱਲ ਹੈਗੀ ਤੁਸੀਂ ਵੇਖੋ ਤੁਸੀਂ ਐਕਸਰਸਾਈਜ਼ ਵੀ ਕਰ ਰਹੇ ਹੋ ਔਰ ਬਾਹਰ ਦਾ ਖਾਣਾ ਵੀ ਖਾ ਰਹੇ ਹੋ ਫਿਰ ਕੀ ਫਾਇਦਾ ਤੁਹਾਡੀ ਐਕਸਰਸਾਈਜ਼ ਦਾ ਤੁਸੀਂ ਘਰ ਤਾਂ ਬੈਲੇੈਂਸ ਡਾਇਟ ਵਾਲਾ ਖਾਣਾ ਖਾ ਲਿਓ ਤੁ ਬੋਡੀ ਵੀ ਸਹੀ ਰਹਿੰਦੀ ਆ ਇਮਿਊਨਰੀ ਸਿਸਟਮ ਵੀ ਰ ਤੁਹਾਡਾ ਪੂਰਾ ਮਾਨਸਿਕ ਵੀ ਠੀਕ ਹੀ ਰਹਿੰਦਾ।
ਹਾਂਜੀ ਸਹੀ ਗੱਲ ਹੈ, ਬਿਲਕੁਲ ਪਰ ਇਹ ਨਾ ਅਸੀਂ ਤੇ ਆਪਸ ਚ ਕਰ ਲਾਂਗੇ ਦੋ ਲੋਕ ਚਾਰ ਲੋਕ ਕਰ ਲੈਗੇ ਪਰ ਇਹ ਕਿ ਹਰ ਕਿਸੇ ਨੂੰ ਐ ਸ ਸ਼ੈਡਿਊਲ ਫੋਲੋ ਕਰਨਾ ਪੈਂ ਤਾਂਹੀ ਫਿਟ ਰਹੇ ਹੋਸਪੀਟਲ ਦੇ ਚੱਕਰ ਘੱਟ ਜਾਣ।
ਨ ਕਰ ਪਾ ਰਹੇ ਐਕਸਰਸ ਤੁਸੀ ਈਵੀਨਿੰਗ ਨੂੰ ਕਰ ਲਿਓ, ਤੁਸੀਂ ਥੋੜਾ ਟਾਈਮ ਆਪ ਨਿਕਾਲ ਤੁਸੀ
ਹਾਂ ਸਹੀ ਗੱਲ ਹੈ ਐਕਸਰਸਾਈਜ਼ ਦਾਟ ਕੁਛ ਵੀ ਕੋਈ ਵੀ ਟਾਈਮ ਲੈ ਲੋ ਜਦੋਂ ਤੁਸੀਂ ਤੁਹਾਨੂੰ ਲੱਗ ਰਿਹਾ ਅਸੀਂ ਫ੍ਰਰੀ ਹੈ ਇੱਕ ਘੰਟਾ ਡੇਢ ਘੰਟਾ ਦੋ ਘੰਟਾ ਫ੍ਰੀ ਹਾਂ। ਤੇ ਉਹਦੇ ਲਈ ਸਿਰਫ ਉਹਦੇ ਚ ਉਹਦੇ ਬਸ ਅੱਧਾ ਘੰਟੇ ਐਡ ਕਰ ਲੋ।
ਰ ਮੈਂ ਤਾਂ ਸੁਬਹ ਸੁਬਹ ਐਕਸਰਸਾਈਜ਼ ਕਰਕੇ ਨਾ ਸੋ ਜਾਂਦੀ ਹਾਂ ਥੋੜਾ ਥਕਾਨ ਵੀ ਹੋ ਜਾਂਦੀਆਂ ਤੂੰ ਮੈਂ ਸੋਚ ਣੇ ਮੈਂ ਉਸ ਤੋਂ ਬਾਅਦ ਉੱਠ ਕੇ ਮੈਨੂੰ ਇੰਨਾ ਫਰੈਸ਼ ਫੀਲ ਹੁੰਦਾ ਹੈ ਬੋਡੀ ਵੀ ਠੀਕ ਰਹਿੰਦੀ ਔਰ ਆਪਣਾ ਐਕਸਰਸਾਈਜ਼ ਵੀ ਹੋਗਿਆ। ਤਾਂ ਨੀਂਦ ਵੀ ਪੂਰੀ ਹੋ ਗਈ। ਜਿਹੜੇ ਲੋਕ ਕਹਿੰਦੇ ਨਾ ਬੱਸ
ਮੈਂ ਹਾਂ ਮੈਂ ਕਿ ਥੋੜੇ ਦਿਨ ਤੋਂ ਨਹੀਂ ਜਾ ਪਾਰੀ ਯੋਗਾ ਕਲਾਸ ਤੇ ਮੈਂ ਰਾਤ ਨੂੰ ਚਲੇ ਜਾਂਦੀ ਹਾਂ ਸਾਰਾ ਕੰਮ ਫਰੀ ਹੋ ਜਾਂਦਾ ਤੇ ਰਾਤੀ ਵੋਕ ਤੇ ਚਲੀ ਜਾਂਦੇ ਹਾਂ। ਨਾ ਫੋਰਟੀ ਫਾਈਵ ਮਿਨਟ ਵੋਕ ਕਰਨੀ। ਕਰਨੀ ਹੈ ਮੇਰਾ ਰੂਲ ਇਹੀ ਹੈ ਫੋ ਫਟੀ ਫਾਈਵ ਮਿਟ ਵੋਕ ਕਰਨੀ ਹੀ ਕਰਨੀ ਹੈ।
ਜੇ ਅਸੀਂ ਰੋਜ਼ ਵੀਹ ਤੀਹ ਮਿੰਟ ਕਰ ਕਰਦੇ। ਲੈਂਦੇ ਹਾਂ ਤੂੰ ਆਪਣੀ ਲਾਈਫ ਨੂੰ ਹੈਲ ਐਕਟਿਵ ਤੇ ਖੁਸ਼ ਬਣਾ ਸਕਦੇ‌ ਹਾ ਇਸ ਕਰਕੇ ਨਾ ਹਰ ਵਿਅਕਤੀ ਨੂੰ ਕਸਰਤ ਨੂੰ ਆਪਣੀ ਆਦਤ ਬਣਾ ਲੈਣੀ ਚਾਹੀਦੀ ਇ, ਔਰ ਘਰ ਦਾ ਖਾਣਾ ਬਣਾਣ ਦੀ ਆਦਤ ਵੀ ਬਣਾ ਲੈਂਣੀ ਐ।
ਹਾਂ ਸਹੀ ਗੱਲ ਹੈ। ਚਲੋ ਕੋਈ ਨੀ ਅਸੀਂ ਇਹ ਸਭ ਚੀਜ਼ਾਂ ਸੋਚਾਂਗੇ ਫੋਲੋ ਕਰਾਂਗੇ, ਖੁਦ ਵੀ ਕਰਾਂਗੇ ਨਾਲ ਬੱਚੇ
ਹਾਂਜੀ ਚਲੋ ਮੈਂ ਤੈਨੂੰ ਕਰਦੀ ਆ ਫਿਰ ਫੋਨ।
ਹਾਂ, ਹਾਂ ਕੋਈ ਨੀ ਓਕੇ, ਓਕੇ ਸਤਿ ਸ਼੍ਰੀ ਅਕਾਲ।